ਹਾਂਜੀ ਬੰਦ ਹੋ ਗਈ ਸੀ।
ਹਾਂ ਡਿਸਕਨੈਕਟ ਹੋ ਗਿਆ ਸੀ। ਕੁਛ ਸਰਵਰ ਦਾ ਪ੍ਰੋਬਲਮ ਦੱਸਦੇ ਪਏ ਸੀ।
ਹਾਂਜੀ ਹੋ ਜਾਂਦਾ ਐ ਕਈ ਵਾਰੀ। ਹੋਰ ਕਿਹੜੇ ਬਣਾਏ ਰਾਜਮਾਹ ਖੱ ਤੇ ਇਮਲੀ ਉਮਲੀ ਪਾਕੇ।
ਮੈਂ ਇਨੀ ਕੋਈ ਐਕਸਪਰਟ ਨਹੀਂ ਹੈਗੀ, ਮੇਰਾ ਤਾਂ ਨੋਰਮਲ ਬਣਦਾ ਪਰ ਬੱਚਿਆਂ ਨੂੰ ਬੜਾ ਸਵਾਦ ਲੱਗਦਾ ਹੈ ਖਾਣਾ।
ਅੱਛਾ ਹੋਰ।
ਤੁਸੀਂ ਇਮਲੀ ਉਮ ਇਮਲੀ ਪਾ ਕੇ ਨੀ ਬਨਾਨ ਜਿਵੇਂ ਤੇ ਟਮਾਟਰ ਟਮੂਟਰ ਜਿਆਦਾ ਪਾ ਲੈਂਦੀ ਆਂ।
ਛੁੱਟੀਆਂ ਪੈ ਗਈਆਂ ਬੱਚੇ ਦੀ ਸਕੂਲ ਦੀਆਂ।
ਹਾਂ ਬੱਚਿਆਂ ਦੀ, ਬੱਚਿਆਂ ਦੀ ਪੈ, ਮੇਰਾ ਮੁੰਡਾ ਤਾਂ ਟਵੇਲੱਥ ਚ ਹੈਗਾ ਨਾ, ਉਹਦਾ ਓਦਾ ਤਾਂ ਚੱਲਦਾ ਪਿਆ, ਹੋਰ ਕੁੜੀ ਮੇਰੀ ਹੈਗੀ ਐ ਸੈਵਨਥ ਚ ਆਈ ਏ ਹੁਣ। ਉਹਦੀਆ ਪਈਆਂ ਨੇ ਛੁੱਟੀਆਂ।
ਆਨਾ ਹੋਨਾ ਹੁਣ ਪੇਕੇ ਚੱਕਰ ਲਾਨ
। ਪੇਕੇ ਹਾਂ ਆਇਆ ਸੀ ਪਰਜਾਈ ਦਾ ਕੋਲ ਕੇ ਦੀਦੀ ਕਦੋਂ ਆਣਾ ਤੁਸੀਂ? ਮੈਂ ਕਿਹਾ ਹੁਣੇ ਰੁਕ ਜਾ ਥੋੜ੍ਹੀ ਗਰਮੀ ਘੱਟ ਹੋ ਜਾਏ। ਕਹਿ ਰਹੀ ਗਰਮੀ ਘੱਟ ਨੀ ਗਰਮੀ ਤਾਂ ਵੱਧਣੀ ਐ ਹੁਣ। ਪਤਾ ਮੇਰਾ ਨਾ ਮੰਦਿਰ ਵਿੱਚ ਸੀ ਤੁਸੀਂ ਗੁਰੂ ਜੀ ਸੁਣਿਆ ਨੇ ਗੁਰੂ ਦੇ ਬਾਰੇ ਸੁਣਿਆ?
ਕਿਹੜੇ ਵਾਲੇ?
ਵੱਡੇ ਮੰਦਿਰ ਵਾਲੇ ਡੁਗਰੀ ਵਾਲੇ।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
ਜਿਹੜੇ ਸ਼ੁਕਰਾਨ
ਹਾਂ, ਹਾਂਜੀ ਸੁਣਿਆ ਦਾ, ਸੁਣਿਆ ਦਾ, ਸੁਣਿਆ ਦਾ ਐ।
ਹਾਂ ਉਹਨਾਂ ਦੇ ਅਸੀਂ ਉੱਥੇ ਅਸੀਂ ਉਹਨਾਂ ਨੂੰ ਮੰਨਨੇ ਹਾਂ, ਉੱਥੇ ਸੇਵਾ ਕਰਦੇ ਹਾਂ ਅਸੀਂ ਨਾ।
ਅੱਛਾ, ਅੱਛਾ। ਹੋਗੇ ਫਿਰ ਤੁਸੀ।
ਹੈਂ?
ਅੰਡੇ ਸੰਡੇ ਜਾਂਦੇ ਹੋਗੇ।
ਸੰਡੇ ਨਹੀਂ ਐਸ ਤਰ੍ਹਾਂ ਕੁਛ ਨੀ, ਕੱਲ ਉਹਨਾਂ ਦਾ ਸਮਾਧੀ ਦਿਵਸ ਸੀ ਨਾ ਤੇ ਕੱਲ ਮੈਂ ਉੱਥੇ ਸੇਵਾ ਹੀ ਕਰੀ ਸੀਗੀ।
ਹੱਲ ਐ।
ਹੈਲੋ।
ਹਾਂਜੀ, ਹਾਂਜੀ ਵਧੀਆ ਗੱਲ ਐ।
ਹਾਂ ਤੇ ਤਾਂ ਤਾਂ ਕਰਕੇ ਨਾ ਫੇਰ ਮੈਂ ਤੁਹਾਨੂੰ ਪਰਸ ਓਥੋਂ ਹੀ ਕਹਿਤਾ ਸੀ ਕਿ ਕੱਲ ਮੈਂ ਸਾਰਾ ਦਿਨ ਉੱਥੇ ਨਾ ਫੋਨ ਫੂਨ ਨੀ ਕਰਨਾ ਗੱਲ ਕਰਨਾ ਅਲਾਊਡ ਹੁੰਦਾ।
ਅੱਛਾ ਅੱਛਾ, ਸਹੀ ਐ ਸੇਵਾ ਕਰਨੀ ਚਾਹੀਦੀ ਐ, ਫੋਨ ਫੂਨ ਦੇਖਣੇ ਵੀ ਨੀ ਚਾਹੀਦੇ, ਫੋਨ ਫੂਨ ਘਰ ਰੱਖ ਕੇ ਜਾਣੇ ਚਾਹੀਦੇ।
ਹਾਂ ਨਹੀਂ ਫੋਨ ਤੇ ਖੈਰ ਆਂ ਮੈਨੂੰ ਲੈ ਕੇ ਜਾਣਾ ਪਿਆ ਕਿਉਂਕਿ ਫਿਰ ਕੁੜੀ ਮੇਰੀ ਕੱਲੀ ਸੀਗੀ ਘਾਰ ਮੁੰਡਾ ਕੱਲਕੱਤੇ ਗਿਆ ਹੋਇਆ ਸੀ। ਰਾਤੀ ਮੈਂ ਆਈ ਵੀ ਡੇਢ ਵਜੇ।
ਬੜੀ ਲੇਟ
ਹਾਂ ਤੁ ਇੱਥੇ ਨਾ ਦਿਵਾਈ ਟੱਪਰ ਕੇ ਆਉਣਾ ਸੀ ਸਾਨੂੰ ਦੋ ਵਜੇ ਤੋਂ ਸਾਡੀ ਸੇਵਾ ਸ਼ੁਰੂ ਹੋ ਗਈ ਸੀ ਛੱਤਰਪੁਰ ਹੈਗਾ ਨਾ।
ਅੱਛਾ -ਅੱਛਾ
ਦੂਰ ਹੈਗਾ ਮੇਰੇ ਘਰ ਤੋਂ
ਅੱਛਾ -ਅੱਛਾ
ਦੋ ਢਾਈ ਘੰਟੇ ਦਾ ਰਸਤਾ ਹੈਗਾ ਹੈ।
ਨਹੀਂ
ਹੈਲੋ
ਸ਼ੋਪਿੰਗ ਵਗੈਰਾ ਹੋ ਗਈ ਗਰਮੀਆਂ ਦੀ ਨਹੀਂ ਹਜੇ
ਆਵਾਜ਼ ਘੱਟਦੀ ਪਈ ਤੁਹਾਡੀ ਅਮਰ
ਮੈਂ ਦੇਖਦੀ ਹਾਂ ਫੋਨ ਆਵਾਜ਼ ਕੱਟ ਜਾਂਦੀ ਹੈ ਹੈਲੋ ਹਾਂਜੀ ਵੈ ਉਹ ਵੀ ਕਰਨ ਦੀ ਹੈ ਵੀ ਨਹੀਂ।
ਸ਼ੋਪਿੰਗ
ਗਰਮੀਆਂ ਦੀ ਕੋਟਨ ਦੇ ਕੱਪੜਿਆਂ ਦੀ
ਹਾਂ ਕੱਲ ਮੈਂ ਨਾ ਦੋ ਕੁੜਤੀਆਂ ਵੀ ਲੈ ਕੇ ਆਈ ਸੀ ਉਧਰੋਂ ਦੀ ਨਾ ਮੰਦਿਰ ਵਿੱਚ ਕੋਈ ਆਏ ਹੋਏ ਸੀ ਉਹ ਲੈ ਕੇ ਆਏ ਸੀ ਕੁੜਤੀਆਂ
ਹਾਂਜੀ
ਤੇ ਮੈਂ ਦੋ ਕੁੜਤੀਆਂ ਲੈ ਕੇ ਆਈ ਕੁੜੀ ਵਾਸਤੇ ਆਪਣੀ
ਮੇਰੇ ਕੋਲ ਬਹੁਤ ਕੱਪੜੇ ਕਹਿੰਦੇ ਅਮਰ ਗਰਮੀਆਂ ਦੇ ਨਾ ਬਹੁਤ ਸੂਟ ਹੈਗੇ ਨੇ ਮੇਰੇ ਨਾ ਮੈਂ ਪਾਂਦੀ ਘੱਟ ਮੈਂ -ਮੈਂ ਘਰ ਵਿਚ ਨਾ ਉਹ ਪਾ ਕੇ ਰਹਿੰਦੀ ਹਾਂ ਕੀ ਕਹਿੰਦੇ ਨੇ ਉਹਨੂੰ ਲੋਰ ਤੇ ਟੀ ਸ਼ਰਟ।
ਮੇਰੇ ਵਾਲਾ ਹਾਲ ਆ
ਕੱਢਦੀ ਨਾ ਪਾ ਕੇ ਜਾਂਦੀ ਤੇ ਮੇਰੀ ਸੇਲੀਆਂ ਕਹਿੰਦੀ ਨਾ ਨਵਾਂ ਲਿੱਤਾ। ਭੂਆ ਕਹਿੰਦੇ ਆ ਹਾਏ ਇਹ ਤਾਂ ਪਤਾ ਨੀ ਕਿੰਨੇ ਸਾਲ ਪੁਰਾਣਾ ਕੱਢਿਆ ਹੁਣੇ ਪਿ
ਮੇਰੇ ਵਾਲਾ ਹਾਲ ਏ।
ਫੇਰ ਉਹ ਕਹਿੰਦੇ ਨੇ ਲੱਗਦਾ ਤਾਂ ਨਵਾਂ ਪਿਆ ਫਿਰ ਮੇ ਮੇਰੇ ਹਸਬੈਂਡ ਕਹਿੰਦੇ ਨੇ ਤੇਰੇ ਸਾਰੇ ਕੱਪੜੇ ਨਵੇਂ ਹੀ ਲੱਗਦੇ ਨੇ ਮੈਂ ਕਿਹਾ ਤੁਸੀਂ ਤੇ ਰਹਿਣ ਦੋ। ਲੈ ਕੇ ਨਹੀਂ ਦਿੰਦੇ ਨਵੇਂ ਲੱਗਦੇ ਨੇ।
ਹੂੰ
ਬੀ ਇਹ ਠੀਕ ਹੈਗੀ ਏ।
ਹਾਂਜੀ ਬਸ ਖੇਲ ਵੀ ਉਹਨੇ ਲਗਾਈ ਦੀ ਟੀਵੀ ਤੇ ਐਕਸਰਸਾਈਜ਼ ਲਗਾਈ ਦੀ ਹੈ ਉਹ ਕਰ ਰਹੀ ਹੈ।
ਅੱਛਾ। ਅੱਜ ਸ਼ੋਰ ਨੀ ਪਾਂਦੀ ਪਈ, ਅੱਜ ਆਰਾਮ ਨਾਲ ਬੈਠੀ ਹੋਈ ਏ।
ਹਜੇ ਨਾ ਊ ਲਗਾਈ ਦੀ ਐਕਸਰਸਾਈਜ਼ ਲਗਾਈ ਦੀ ਟੀਵੀ ਦੇ ਉਤੇ ਉਹ ਨਾਲ ਨਾਲ ਕਰ ਰੀ ਨਾਲ ਨਾਲ ਦੇਖ ਰਹੀ ਏ ਮੈਂ ਕੰਮ ਕਰ ਰਹੀ ਆਂ। ਹੈਲੋ ਹੈਲੋ, ਹੈਲੋ। ਹੈਲੋ ਹੈਲੋ